ਹੈਲੋ।
ਹੈਲੋ ਭੈਣ ਜੀ,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
ਹਾਂਜੀ ਭੈਣ ਜੀ, ਸਤਿ ਸ੍ਰੀ ਅਕਾਲ ਜੀ।
ਸਤਿ੍ ਸ਼੍ਰੀ - ਤ ਕਾਲ, ਹੋਰ ਤੁਸੀਂ ਸੁਣਾਓ ਕੀ ਹਾਲ ਹੈ?
ਹਾਂਜੀ ਮੈਂ ਬਹੁਤ ਵਧੀਆ, ਤੁਸੀਂ ਸੁਣਾਓ ਕਿਵੇਂ ਹੋ?
ਬਸ ਮੈਂ ਵੀ, ਵਧੀਆ ਜੀ।
ਬੜੇ ਤਿਰਰ ਬੜੇ ਚਿਰ ਹੋ ਗਏ ਸੀ ਨਾ, ਮੈਂ ਫੋਨ ਨੀ ਲਾਇਆ। ਤੇ ਅੱਜ ਫੇਿਰ ਮੈਂ ਸੋਚਿਆ, ਮੈਂ ਕਿਹਾ ਚੱਲ ਮੈਂ ਫੋਨ ਹੀ ਕਰਾਂ, ਤੁਸੀਂ ਤੇ ਕਰਨਾ ਨੀ।
ਨਹੀਂ ਨਹੀਂ, ਬਹੁਤ ਵਧੀਆ ਕੀਤਾ, ਤੁਸੀਂ ਫੋਨ ਕਰ ਲਿਆ।
ਅੱਛਾ, ਤੇ ਮੈਂ ਨਾ ਇਹ ਕਹਿੰਦੀ ਵੀ ਸੀ ਕਿ ਨਾ ਮੈਂ ਨਾ ਬਾਜ਼ਾਰ ਜਾਣਾ, ਕੁਛ ਆਪਣੇ ਕੱਪੜੇ ਲੈਣ ਤੁਸੀਂ ਮੇਰੇ ਨਾਲ ਚੱਲੋਗੇ? ਕਿਉਕਿ ਨਾ ਮੈਂ ਨਾ ਉਹ ਕੋਰਡ ਸੈਟ ਲੈਣਾ, ਤੇ ਇੱਕ ਉਹ ਨਾਇਰਾ ਕੱਟ ਵਾਲਾ ਸੁ ਸੂਟ ਨਹੀਂੀ ਚੱਲਿਆ ਅੱਜ ਕੱਲ ਰੈਡੀਮੇਡ, ਉਹ ਲੈਣਾ ਹੈ। ਤੇ ਮੈਂ ਕਿਹਾ ਭੈਣ ਜੀ ਤੇ ਪਾਂਦੇ ਰਹਿੰਦੇ ਨੇ ਐੋ ਜਿਹੀ ਸੂਟ, ਮੈਂ ਉਹਨਾਂ ਨੂੰ ਕਹਾਂਗੀ ਤੁਸੀਂ ਨਾਲ ਚੱਲਾਂਗੇ। ਕਿ ਮੈਨੂੰ ਦੇਖੋ ਇੰਨਾ ਪਤਾ ਨੀ ਹੈ ਨਾ, ਕੱਪੜਿਆਂ ਦਾ।
ਨਹੀਂ ਕੋਈ ਨਹੀਂ, ਮੈਂ ਤੁਹਾਡੇ ਨਾਲ ਚੱਲ ਲਾਂਗੀ, ਤੁਸੀਂ ਜਦੋਂ ਕਹੋ ਮੈਨੂੰ, ਮੈਂ ਉ ਥਈ ਫਰੀ ਜਦੋਂ ਹੋਏ ਤੁਸੀਂ ਵੀ, ਤਾਂ ਮੈਂ
ਹਾਂਜੀ ਹਾਂਜੀ।
ਕੋਈ ਨੀ ਵਧੀਆ ਤੇ, ਕੱਪੜੇ ਵਧੀਆ ਚੱਲੇ ਨੇ।
ਹਾਂਜੀ, ਤੇ ਤੁਸੀਂ ਲੈ ਕੇ ਆਈ ਸੀ, ਤੁਸੀਂ ਕਿੱਥੋਂ ਲੈ ਕੇ ਆਏ ਸੀ?
ਮੈਂ ਤੇ ਬਸ ਇੱਥੋਂ ਹੀ ਲਿਆ ਸਾਡੇ ਤਾ, ਸ਼ਹਿਰ ਹੀ ਗਈ ਸੀ ਮੈਂ ਤਾਂ ਲੈਣ।
ਅੱਛਾ।
ਹਮ, ਕੱਪੜਾ ਬਹੁਤ ਵਧੀਆ ਮਿਲਦਾ ਉੱਥੇ।
ਅੱਛਾ। ਨਹੀਂ ਮੈਂ ਨਾ ਮੇਰਾ ਬੜਾ ਮਨ ਹੈਗਾ ਸੀ, ਮੇਰੇ ਬੱਚੇ ਨੇ ਜਿੱਦ ਲਾਈ ਹੋਈ ਮੰਮੀ ਤੁਸੀਂ ਵੀ ਨਾ ਹੁਣ ਉਹ ਨਾਇਰਾ ਕੱਟ ਵਾਲਾ ਪਾ ਕੇ ਜਾਣਾ ਤੇ ਕੋਡ ਸੈੱਟ ਪਾਓ, ਵੈਸੇ ਤਾ ਮੈਂ ਸਵਾਇਆ ਸੀ ਇੱਕ ਪਰ ਨਾ ਉਸੇ ਤੁਹਾਨੂੰ ਪਤਾ ਕੱਪੜਾ ਲੈ ਕੇ ਸਵਾਉਣਾ, ਫਿਰ ਉਸ ਉਸ ਤੋਂ ਬਾਅਦ, ਉਨੂੰ ਦੇ ਕੇ ਆਨਾਂ
ਹਾਂਜੀ।
ਸਿਲਾਈ ਕਰਾਉਣ ਲਈ ਤੇ ਇੰਨਾ ਖ਼ਰਚਾ ਆ ਗਿਆ ਸੀ, ਤੇ ਮੇਰੇ ਨਾਲ ਵੀ
ਖਰਚਾ ਤੇ
ਹਾਂਜੀ, ਹਾਂਜੀ। ਤੇ ਮੇਰੀ ਨਾਲ ਦੀ ਸਹੇਲੀ ਨੇ ਪਾਇਆ ਹੋਇਆ ਸੀ, ਮੈਂ ਕਿਹਾ ਤੇ ਬੜਾ ਹੀ ਸੋਹਣਾ ਲੱਗਦਾ ਵੇ ਜੇ ਤੂੰ ਪਾਈ ਬੈਠੀ ਹੈਂ। ਕਹਿੰਦੀ ਹਾਂ ਫੇਰ ਤੇ ਓਨੇ ਮੈਨੂੰ ਦੱਸਿਆ, ਇਹ ਤੇ ਮੈਂ ਛੇ ਸੌ ਦਾ ਲੈ ਕੇ ਆਈ ਆਾਂ, ਮੈਂ ਕੇ ਆ ਏ ਤੇ ਤੈਨੂੰ ਬੜਾ ਸਸਤਾ ਪੈ ਗੇਆ। ਮੈਨੂੰ ਤੇ ਬਾਰਾਂ ਸੌ ਰੁਪਏ ਦਾ ਪੂ ਪਿਆ, ਕਿਉਂਕਿ ਤੁਹਾਨੂੰ ਪਤਾ ਸੱਤ ਸੌ ਰੁਪਏ ਦਾ ਕੱ ਕੱਪੜਾ, ਲਿਆਈ ਤੇ ਪੰਜ -ਸੌ ਓਹਨੂੰ ਮੈਂ ਸਵਾਈ ਦਿੱਤੀ।
ਹਾਂਜੀ, ਨਈ ਆ ਤੇ ਠੀਕ, ਮੈਂ ਤੇ ਇੰਨੇ ਦਾ ਈ, ਮੈਂ ਵੀ ਇੰਨੇ ਦਾ ਲਿਆਣੀ ਆ। ਕੋਈ ਓਹ ਤੇ ਨੀ ਲੱਗਦਾ, ਮੈਂਗੇ ਨੀ ਮਿਲਦੇ, ਮੈਂ ਦੁਕਾਨ ਇੱਕੋ ਰੱਖੀ ਕੀ ਆ, ਸਾਰਾ ਕੁਛ ਮਿਲਦਾ ਓਥੇ ਸੂਟ ਕੀ ਬਈ ਮੰਨ ਲੋ ਸੂਟ -ਸੂਟ ਵੀ ਲੈਣੇ ਨੇ ਸਟਿਚਿੰਗ ਕੀਤੇ ਹੋਏ ਕ ਵਿੱਚ ਓਹ ਵੀ ਨੇ ਹਾਂਜੀ, ਸਾਰੇ ਮਿਲ ਜਾਂਦੇ ਨੇ,
ਚਲੋ ਏ ਤਾਂ ਫੇਿਰ ਬੋਤ ਵੱਧੀਆ ਗੱਲ ਏ, ਮੈਂ ਨਾ ਕਾਫ਼ੀ ਟਾਈਮ ਤੋਂ ਸੋਚਦੀ ਪਈ ਸੀ ਮੈਂ, ਕੇ ਚਲਾ ਮੈਂ ਭੈਣ ਜੀ, ਨੂੰ ਫੋਨ ਲਾਵਾਂ, ਤੇ ਓਨਾਂ ਨੂੰ ਕਹਾਂਗੀ ਕਿ ਮੇਰੇ ਨਾਲ ਚੱਲਣਾ, ਠੀਕ ਏ, ਤੇ ਇੱਕ ਅੱਧਾ ਮੈਂ ਨਾਇਰਾ ਕੱਟ ਸੂਟ ਵੀ ਲੈਣਾ,
ਅੱਛਾ, ਨਈ, ਓਹ ਵੀ ਮਿਲ ਜਾਂਦੇ ਨੇ, ਬੋਤ ਵੱਧੀਆ ਮਿਲਦੇ ਨੇ।
ਅੱਛਾ, ਹਾਂਜੀ, ਓਹ ਨਾਇਰਾ ਕੱਟ ਉਹ ਵਾਲਾ ਹੈਣਾ ਵੀ ਜਿਹੜੇ ਅੱਗੇ ਚੋਣਾਂ ਜੇਹੀ ਪਈਆਂ ਹੁੰਦੀਆਂ ਨ ਓਹੀ ਵਾਲਾਂ ਹਨਾ, ਹਾਂਜੀ। ਜੀ, ਮੈਨੂੰ ਵੀ ਓਹੀ ਵਾਲਾ, ਮੈਨੂੰ ਨਾ ਜੀ ਇੰਨਾ ਪੱਕਾ ਨਾਮ ਨੀ ਪਤਾ, ਓਹ ਤੇ ਮੈਨੂੰ ਜਿਵੇਂ ਮੇਰੀ ਸੇਲੀ ਨੇ ਨਾਮ ਦੱਸਿਆ, ਮੈਂ ਓਹੀ ਲੈਂਦੀ ਵਿ ਆ ਤੁਹਾਨੂੰ ਪਤਾ ਸਾਨੂੰ ਕਿਤੇ ਕੱਪੜਿਆਂ ਦਾ ਪਤਾ ਸੀ, ਹਮੇਸ਼ਾ ਸੂਟ ਈ ਪਾਏ ਨੇ।
ਬਿਲਕੁਲ ਸਹੀ ਕੈਹ ਰਹੇ ਹੋ, ਉਹ ਤੇ ਹੈ ਈ ਆ।
ਜਦੋਂ ਮੇਰਾ ਨਵਾਂ -ਨਵਾਂ ਵਿਆਹ ਹੋਇਆ ਸੀ, ਤਾਂ ਮੈਂ ਇੱਕ ਅੱਧੀ ਵਾਰੀ ਜੀਨ ਪਾਈ ਸੀ। ਤੇ ਫੇਰ ਹੁਣ ਤੇ, ਉਸ ਟਾਈਮ ਫਿਰ ਵੀ ਇਨਾ ਨੇ ਪਵਾਤੀ ਸੀ, ਲੇਕਿਨ ਹੁਣ ਮੈਂ ਆਪ ਨੀ ਪਤਾ ਬ ਬੱਚੇ ਬੜੇ ਵੱਡੇ- ਵੱਡੇ ਹੋ ਗਏ ਨੇ, ਥੋੜੀ ਸ਼ਰਮ ਜੇਈ ਆਂਦੀ ਏ,
ਮਿਲਦੇ ਹੋ ਤੁਸੀਂ।
ਸ਼ਰਮ ਜੀ ਆਪਣੇ- ਆਪ ਨੂੰ ਆਦੀ।
ਹੋ ਜਾਂਦਾ ਬਾਰ ਅੱਜ -ਕੱਲ੍ਹ ਨਾ ਪਤਾ ਕੀ ਚੱਕਰ ਭੈਣ ਜੀ ਸਾਰੇ ਹੀ ਪਾਂਦੇ ਨੇ। ਕੋਈ ਓਹ ਨੀ ਏ, ਹੁਣ ਟ੍ਰਡੀਸ਼ਨ ਬਹੁਤ ਮਤਲਬ ਆ ਗਏ ਨੇ, ਮਤਲਬ ਜੇਹੜਾ ਮਰਜ਼ੀ ਕੱਪੜਾ ਲੈਲੋ ਸੂਟ ਅੱਜ -ਕੱਲ ਪਲਾਜ਼ੋ, ਫਰਸ਼ੀ ਸਲਵਾਰਾਂ ਏਨੀ ਚੱਲ ਗਈਆਂ।
ਹਾਂਜੀ -ਹਾਂਜੀ ਏ ਗੱਲ ਤਾਂ ਤੁਸੀਂ ਬਿਲਕੁਲ ਸਹੀ ਆਖੀ, ਪਰ ਭੈਣ ਜੀ ਹੁਣ ਸਾਡਾ ਸਰੀਰ ਵੀ ਤਾਂ ਵੇਖੋ ਕਿੰਨਾ ਹੈਲਦੀ, ਤੇ ਫੇਰ ਚੰਗੀਆਂ ਨੀ ਲੱਗਦੀਆਂ ਟਾਈਟ -ਟਾਈਟ ਜਿਨਾ ਤੁਹਾਨੂੰ ਪਤਾ ਫੇਰ ਅਸੀਂ ਕਦੀ, ਤੇ ਫੰਕਸ਼ਨ ਤੇ ਜਾਣਾ ਪੈ ਜੇ ਤੇ ਸਾਰੇ ਵੱਡੇ ਆਏ ਹੁੰਦੇ ਨੇ, ਤੇ ਓਹਨਾਂ ਦੇ ਸਾਹਮਣੇ ਬਿਲਕੁਲ
ਤੇ ਚੰਗਾ ਨਈ ਆਪਣਾ ਨਾ ਸੂਟ ਸਲਵਾਰ ਜਿਵੇਂ ਹੋ ਗਏ ਆ, ਸਭ ਤੋਂ ਵੱਧੀਆ ਨੇ ਅਪਣੇ।
ਮੈਂ ਹੁਣ ਪਿੱਛੇ ਤੁਸੀਂ ਮੰਨੋਗੇ ਨਹੀਂ ਮੈਂ ਪਾਠ ਤੇ ਗਈ, ਉਹ ਕੀ ਕੈਂਦੇ ਨੇ, ਤੁਹਾਡੀ ਜੋ ਰਿਸ਼ਤੇਦਾਰੀ 'ਚ ਹੈ ਨੀ ਸੀ, ਵਿਆਹ
ਅੱਛਾ -ਅੱਛਾ ਹਾਂਜੀ ਮੈਂ ਨੀ ਆਈ ਹਾਂਜੀ।
ਕਿਓ ਤੁਸੀਂ ਕਿਓ ਨੀ ਆਏ?
ਤੇ ਮੈਨੂੰ ਟਾਈਮ ਜਿਆ ਨਈ ਮਿਲਿਆ, ਮੈਂ ਆਉਣਾ ਵਾ,
ਅੱਛਾ ਤੇ ਕਿਉਂ ਮੈਂ ਸਗੋਂ ਓਥੋਂ ਪੁੱਛਿਆ ਵੀ ਵੀਰ ਜੀ ਨੂੰ ਮੈਂ ਕਿਹਾ ਭੈਣ ਜੀ ਨੀ ਆਏ ਕੈਂਦੇ ਬੱਸ ਓਨਾਂ ਕੋਲ ਟਾਈਮ ਜੇਆ ਨਹੀਂ ਹੈਗਾ, ਮੈਂ ਕਿਹਾ ਬਸ ਜ਼ਾਦਾ ਈ ਬਿਜ਼ੀ ਹੋ ਗਏ ਨੇ।
ਬੋਤ ਮੈਨੂੰ ਸੱਚੀ ਟਾਈਮ ਨਹੀਂ ਮਿਲਿਆ, ਨਹੀਂ ਤਾਂ ਮੈਂ ਜ਼ਰੂਰ ਆਣਾ ਨਾ- ਨਾ ਮੈਂ। ਆਈ ਨਈ, ਮੈਨੂੰ ਟਾਈਮ ਈ ਨਈ ਲੱਗਾ ਆਣੇ ਦਾ ਬਿਲਕੁਲ ਵੀ,
ਅੱਛਾ, ਮੈਨੂੰ ਲੱਗੇਆ ਕਿੱਤੇ ਤੁਸੀਂ ਆਪਣੇ ਪੇਕੇ ਨਾ ਗਏ ਹੋ।
ਨਹੀਂ -ਨਹੀਂ ਮੈਂ ਕਿੱਥੇ ਮੈਂ ਪੇਕੇ ਆਂਦੀ ਤੇ ਫੇਰ ਵਿਆਹ ਵੀ ਆਂਦੀ।
ਹਾਂ ਏ ਗੱਲ ਤਾਂ ਤੁਸੀਂ ਸਹੀ ਆਖੀ ਹਾਂਜੀ, ਤੇ ਫੇਰ ਨਾ ਉੱਥੇ ਕੀ ਕੈਂਦੇ ਨੇ ਜੋ ਤੁਹਾਡੀ ਸਹੇਲੀ ਨੀ ਸੀ ਜੋ ਤੁਹਾਡੇ ਨਾਲ ਪਹਿਲੇ ਫਿਰਦੀ ਰਹਿੰਦੀ ਸੀ ਜਿੱਥੇ ਤੁਹਾਡੇ ਹਾਂ। ਉਹ। ਪਹਿਚਾਣ ਗਏ ਤੁਸੀਂ ਮੈਂ ਕਿਹਦੀ ਗੱਲ ਕਰਦੀ ਆ ਜਿਹਦੇ ਨਾਲ ਤੁਸੀਂ ਐਕਟਿਵਾ ਤੇ ਜਾਂਦੇ ਹੋ।
ਉਹ ਹਾਂਜੀ ਹਾਂ।
ਤੇ ਉਹ ਵੇਖੋ ਆਈ ਇੱਕ ਤੇ ਦੇਖੋ ਤੁਹਾਨੂੰ ਪਤਾ ਉਹਦਾ ਸਰੀਰ। ਉੱਤੋਂ ਫੇਰ ਇਹਨੇ ਇਨੇ ਟਾਈਟ ਟਾਈਟ ਜੀਨਸ ਪਾਈ ਚੱਲ ਤੂੰ ਜੀਨਸ ਪਾਉਣੀ ਹੈ ਤਾਂ ਦੂਜੀ ਪਾ ਲਾ ਅੱਜ ਅੱਜ ਕੱਲ ਤੇ ਮੈਂ ਸੁਣਿਆ ਸਟੇਟ ਫਿਟ ਜੀਨਸ ਔਰ ਪਹਿਲੀ ਗੱਲ ਪਾਠ ਤੇ ਗਈ। ਕੁਝ ਚੰਗੀ ਜਦ ਇਹਨੇ ਮੱਥਾ ਟੇਕਿਆ ਤੇ ਇੰਨੀ ਟਾਈਟ ਜੀਨਸ ਇੰਨੀ ਬੇਕਾਰ ਜਿਹੀ ਲ ਲੱਗੇ ਤੇ ਫਿਰ ਮੈਂ ਕਿਹਾ ਹੁਣ ਮੈਂ ਕਹਿੰਦੀ ਵੀ ਚੰਗੀ ਨੀ ਲੱਗਦੀ ਬੰਦਾ ਗੁ ਜਾ ਲਾ ਲੈਂਦਾ ਹਨਾ ਵੀ ਵੈਸੇ ਲੋਂਗ ਕੁਰ ਕੁੜਤੀ ਪਾ ਲੈਂਦੀ ਨਾ ਫੇਰ ਸੋਹਣਾ ਲੱਗਣਾ ਸੀ ਟੋਪ ਬੜਾ ਛੋਟਾ ਪਾਇਆ ਸੀ। ਫਿਰ ਚੰਗਾ ਜਿਹਾ ਨਹੀਂ ਲੱਗਦਾ ਮੈਂ ਕਿਹਾ ਪਾਠ ਤੇ ਜਾਓ ਕਿਸੇ ਦੇ ਫੰਕਸ਼ਨ। ਤੇ ਜਾਓ, ਉਕੇਸ਼ਨ ਤੇ ਜਾਓ, ਐਸੀ ਜਗ੍ਹਾ ਤੇ ਤੁਸੀਂ ਕੀ ਕਹਿੰਦੇ ਨੇ ਸੂਟ ਹੀ ਪਾਓ।
ਸੂਟ ਹੀ ਪਾਓ ਟ੍ਰਡੀਸ਼ਨਲ ਕੱਪੜੇ ਵਧੀਆ ਲੱਗਦੇ ਨੇ ਹਾਂਜੀ।
ਹਾਂਜੀ ਵੈਸੇ ਮਨਾ ਨੀ ਕਿੱਤੇ ਬਾਹਰ ਜਾਣਾ ਪਰ ਪਤਾ ਕੀ ਭੈਣ ਜੀ ਤੁਹਾਨੂੰ ਪਤਾ ਸਾਰੇ ਗੱਲਾਂ ਕਰਦੇ ਨੇ। ਫਿਰ ਵੱਡੇ ਬੁੱਡੇ ਵੀ ਆਏ ਸੀ, ਸਾਰੇ ਆਏ ਹੋਏ ਸੀ।
ਅੱਛਾ ਹਾਂਜੀ ਹਾਂਜੀ ਇਹ ਗੱਲ ਤਾਂ ਸਹੀ ਕਹਿ ਰਹੇ ਹੋ। ਪਤਾ ਐਸੀ ਪਾਠ ਪੂਠ ਵਾਲੀ ਜਗ੍ਹਾ ਤੇ ਤਾਂ ਸੂਟ ਹੀ ਸੋਹਣੇ ਲੱਗਦੇ ਨੇ। ਉੱਥੇ ਹੋਰ ਕੋਈ ਕੱਪੜਾ ਨੀ ਨਾ ਜੀਨ, ਨਾ ਪਲਾਜੋ, ਸੂਟ ਸਿੰਪਲ ਸੂਟ। ਅਲੱਗ ਗੱਲ ਹੈ।
ਵੀ ਚਲੋ ਅਲੱਗ ਗੱਲ ਏ ਹਾਂਜੀ ਹਾਂਜੀ। ਤੇ ਉਹਨਾਂ ਨੇ ਟੋਪ ਵੀ ਬੜਾ ਛੋਟਾ ਪਾਇਆ ਸੀ ਮੈ ਮੈਂ ਕਿਹਾ ਮੈਂ ਇਹਨੂੰ ਕਹਿ ਦਿੱਤਾ ਤੇ ਇੰਨੇ ਗੁੱਸਾ ਲਾ ਲੈਣਾ। ਅੱਜ ਕੱਲ ਤੇ ਵੈਸੇ ਵੀ ਕਿਸੇ ਨੂੰ ਕੁਝ ਕਹਿਣ ਦਾ ਹਾਲ ਨਹੀਂ ਹੈ ਮੈਂ ਕਿਹਾ ਫੇਰ ਮੇਰਾ। ਤੇ ਮਤਲਬ ਜਾਈਜ਼ ਬਣਦਾ ਫੇਰ ਮੈਂ ਚੁੱਪ ਈ ਕਰ ਗਈ ਮੈਂ ਕਿਹਾ ਛੱਡ। ਪਰੇ ਮੈਂ ਨੀ ਕੁੱਛ ਕਹਿੰਦੀ।
ਹੂੰ ਸਹੀ ਕਹਿੰਦੇ ਪਏ ਤੁਸੀਂ।
ਹਾਂਜੀ ਉਹ ਤੇ ਭੈਣ ਜੀ ਸਾਨੂੰ ਥੋੜ੍ਹੀ ਜਿਹੀ ਸ਼ਰਮ ਜਿਹੀ ਆ ਜਾਂਦੀ ਨਾ ਤਾਂ ਕਰਕੇ ਮੈਂ ਸੋਚਿਆ ਦੇਖੋ ਮੈਂ ਤੇ ਕਦੀ ਵੀ ਮੇਰੇ ਕੋਲ ਕੁੜਤੀਆਂ ਹੈਗੀਆਂ ਬੱਚੇ ਮੇਰੇ ਕਹਿੰਦੇ ਨੇ ਇਹ ਵੀ ਮੈਨੂੰ ਕਹਿੰਦੇ ਨੇ ਕਿ ਚੀਨਸ ਪਾਇਆ ਕਰ ਚਲੋ ਵਧੀਆ ਗੱਲ ਏ ਪਾਨੀ ਚਾਈਦੀ ਅੱਜ ਕੱਲ ਤੇ ਜ਼ਮਾਨਾ ਮੋਡਰਨ ਹੋ ਗਿਆ ਹੈ।
ਹਾਂਜੀ
ਸਹੁਰੇ ਵੀ ਕੁਛ ਨੀ ਕਹਿੰਦੇ ਆ ਵੀ ਕਹਿੰਦੇ ਨੇ ਚਲੋ ਪਾਇਆ ਕਰੋ ਪਰ ਆਪਣੇ ਆਪ ਨੂੰ ਚੰਗਾ ਨੀ ਲੱਗਦਾ ਤੁਹਾਨੂੰ ਪਤਾ ਫੰਕਸ਼ਨ ਤੇ ਜਾਓ ਸਾਰੇ ਵੱਡੇ ਆਏ ਹੁੰਦੇ ਨੇ।
ਬਿਲਕੁਲ ਬਿਲਕੁਲ
ਹਾਂਜੀ ਇਹ ਗੱਲ ਤੇ ਹੈ ਨਾ ਫਿਰ ਉਹਨਾਂ ਦੇ ਸਾਹਮਣੇ ਚੰਗਾ ਜਿਹਾ ਨਹੀਂ ਲੱਗਦਾ ਹੁਣ ਪਿੱਛੇ ਮੇਰੀ ਹਾਂਜੀ ਹਾਂਜੀ ਬੋਲੋ ਹਾਂਜੀ ਹਾਂ ਵਿਆਹ ਸ਼ਾਦੀ ਤੇ ਤਾਂ ਚੱਲ ਜਾਂਦਾ ਹਾਂਜੀ ਹੁਣ ਪਿੱਛੇ ਮੇਰੀ ਨਨਾਨ ਦੀ ਕੁੜੀ ਦਾ ਵਿਆਹ ਸੀ ਤੇ ਉਹਨਾਂ ਨੇ ਪਹਿਲੇ ਉਹ ਕੋਕਲੇ ਕੋਕ ਟੇਲ ਪਾਰਟੀ ਨੀ ਕਰਦੇ ਅੱਜ ਕੱਲ ਮੈਨੂੰ ਤਾਂ ਨਾਮ ਵੀ ਲੈਣਾ ਨੀ ਆਉਂਦਾ ਪਿਆ ਬੈਚਲਰ ਪਾਰਟੀ ਕਰਦੇ ਨੇ ਤੇ ਉਹ ਪਾਰਟੀ ਦੇ ਵਿੱਚ ਦੇ ਵਿੱਚ ਮੈਂ ਜਦ ਗਈ ਤੇ ਇਹ ਮੈਨੂੰ ਕਹਿੰਦੀ ਕੀ ਕਹਿੰਦੇ ਨੇ ਮਾਮੀ ਵੀ ਤੁਸੀਂ ਪਾ ਕੇ ਆਉਣਾ ਡਰੈੱਸ ਪਾ ਕੇ ਕੇ ਆਣੀ ਅਸੀਂ ਬਲੈਕ ਕਲਰ ਦੀ ਡਰੈਸ ਤੇ ਵੰਨ ਪੀਸ ਮੈਂ ਕਿਹਾ ਮੈਨੂੰ ਤੇ ਬੜੀ ਸ਼ਰਮ ਆਏਗੀ ਕਹਿੰਦੀ ਕੱਟ ਸਲੀਵ ਡਰੈਸ ਸੀ ਉਹ ਹੁੰਦੀਆਂ ਨੇ ਅੱਜ ਕੱਲ੍ਹ ਵਨ ਪੀਸ ਗੋਡ ਗੋਡਿਆਂ ਤੱਕ ਦੀ ਇੱਕ ਐਂਕਲ ਲੈਂਥ ਨੀ ਸੀ ਉਹ ਥੋੜੇ ਗੋਡਿਆਂ ਤੱਕ ਦੀ ਸੀ ਤੇ ਕਹਿੰਦੀ ਉਹ ਪਾ ਕੇ ਆਨਾ ਓ ਬੜੀ ਸੋਨੀ ਜੀ ਲੱਗੇਗੀ ਤੁਸੀਂ ਪਾ ਕੇ ਆਨਾ ਵੀ ਮੇਰੀ ਸਾਰੀ ਸੇਲੀਆਂ ਤੇ ਆਪਨੀ ਮਾਂ ਨੂੰ ਵੀ ਪਵਾਈ ਸਨ ਓਨੇ ਵੀ ਆਪਨੀ ਮੰਮੀ ਨੂੰ ਵੀ ਕੈਂਦੀ ਤੁਸੀਂ ਪਾਨਾ ਫਿਰ ਮੈਂ ਓਥੇ ਪਾ ਗੇ ਕਿਓਂਕਿ ਤੁਆਨੂੰ ਪਤਾ ਸਾਰੇ ਕੀ ਕੈਂਦੇ ਕੁੜੀਆਂ-ਕੁੜੀਆਂ ਈ ਹੈਗੀਆਂ ਸੀ। ਵੀ ਆਪਨੀ ਓਦੀ ਫਰੈਂਡ ਆਈਆਂ ਸੀ ਤੇ ਬਾਕੀ ਸਾਰੀ ਲੇਡੀ ਬਸ ਓਹ ਹੋ ਗੇਆ ਲੇਡੀ ਫੰਕਸ਼ਨ ਹੋ ਗੇਆ ਲੇਡੀਜ਼ ਫੰਕਸ਼ਨ।
ਹੂੰ-ਹੂੰ, ਜੀ-ਜੀ-ਜੀ ਐਦਾਂ ਈ ਐ ਬਸ।
ਹਾਂਜੀ ਅੱਜ-ਕੱਲ ਤਾਂ ਤਾਨੂੰ ਪਤੈ ਭੈਨ ਜੀ ਕੱਪੜੇ ਤੇ ਸਿੱਖ ਚੁਅੱਲ ਗਏ ਮੈਂ ਮੇਰੀ ਕੁੜੀ ਮੈਨੂੰ ਕੈਂਦੀ ਹੁਨ ਮੋਮ ਫਿਟ ਜੀਨਸ ਲੈ ਦੋ ਮੈਂ ਕਿਆ ਹੁਨ ਮੋਮ ਫਿਟ ਜੀਨਸ ਕੇੜੀ ਹੈਗੀ ਏ। ਤੇ ਬਸ ਓ ਸਟ੍ਰੇਟ ਫਿਟ ਜੀਨਸ ਵਰਗੀ ਹੁੰਦੀ ਏ ਤੇ ਮੈਂ ਨਾਮ ਦੱਸਦੀ ਮੈ ਏਨਾ ਹੱਸੀ- ਕੈਂਦੀ ਮੋਮ ਫਿਟ ਜੀਨਸ ਮੈਂ ਕਿਆ ਅੱਛਾ
ਨਈਂ ਅੱਜ ਕੱਲ ਨਾ ਵੈਸੇ ਵੀ ਹਾਂਜੀ ਪੁਰਾ ਨਾ ਰਿਵਾਜ ਵਾਪਸ ਆ ਰਿਆ, ਐਹ ਪੈਲਾਂ ਚੱਲਦੇ ਹੁੰਦੇ ਸੀ ਫਰਸ਼ੀ ਸਲਵਾਰਾਂ ਪੈਲਾ ਖੁੱਲੇ-ਖੁੱਲੇ ਪਲਾਜ਼ੋ ਐਂਕਲ ਬਲੱਸ ਹੁਨ ਫੇਰ ਓਈ ਰਿਵਾਜ ਆ ਗੇਆ ਪੈਲੇ ਵਾਲਾ ਈ।
ਹੁਨ ਸਈ ਏ। ਹਾਂਜੀ ਪੈਲੇ ਆ ਪਲਾਜੋ ਵੀ ਪੈਲੇ ਚੱਲਦੇ ਹੁੰਦੇ ਸਿਲਸੀਰ ਪਲਾਜ਼ੋ ਆ ਗਏ ਨੇ।
ਪੈਲਾਂ ਲੰਬੇ-ਲੰਬੇ ਸੂਟ ਪਾਂਦੀਆਂ ਹੁੰਦੀਆਂ ਸੀ ਪੈਲਾਂ ਜਮਾਨੇ ਚ ਓਸ ਵਾਪਸ ਹੋਨਾ ਈ ਟ੍ਰੈਂਡ ਵੀ। ਸੂਟ ਵਾਪਸ ਓਈ ਟਰੈਂਡ ਆਈ ਜਾ ਰਿਐ।
ਹਾਂਜੀ ਔਰ ਅੱਜ-ਕੱਲ ਓ ਖੁੱਲੇ-ਖੁੱਲੇ ਸੂਟ ਵੀ ਤਾਂ ਪਾਨ ਲਾਗੀਆਂ ਸੀ ਸਾਡੇ ਜ਼ਮਾਨੇ ਚ। ਪਾਂਦੀਆਂ ਸੀ ਸਾਡੀ ਦਾਦੀ ਨਾਨੀਆਂ ਹਨਾ। ਮੈਂ ਉਸਨੂੰ ਵੇਖੇਆ ਮੈਂ ਕਿਆ ਤਿੰਨੇ ਸੌ ਹਾਂਜੀ ਵੀ ਇੰਨੇ ਸੋਨੇ ਲੱਗਦੇ ਵੇ ਨੇ ਸੂਟ ਖੁੱਲੇ-ਖੁੱਲੇ
ਫਿਟਿੰਗ ਤੇ ਤਾਂ ਕੋਈ ਪਾਂਦਾ ਈ ਨਈ ਅੱਜ-ਕੱਲ ਪੁਰਾਨਾ ਈ ਰਿਵਾਜ ਐ ਅਸੀਂ ਵੇਖਦੇ ਹੁੰਦੇ ਆਂ ਨਾ- ਆਪਨੀ ਮੰਮੀ ਦਾਦੀਆਂ ਨੂੰ। ਓ ਖੁੱਲੇ-ਖੁੱਲੇ ਪੋਂਚੇ ਤੇ ਚੋੜੇ-ਚੋੜੇ ਪੋਂਚੇ ਓ ਫੇਰ ਓਈਓ ਰਵਾਜ ਆ ਗੇਆ। ਫਰਸ਼ੀ ਸਲਵਾਰਾਂ ਦੇ ਖੁੱਲੇ ਪੋਂਚੇ ਨੇ ਚੌੜੇ, ਫਰਸ਼ੀ ਸਲਵਾਰ, ਹਾਂਜੀ।
ਮੈਂ ਆਪ ਸੋਚਦੀ ਆ ਫਰਸ਼ੀ ਸਲਵਾਰ ਨਾਲ ਕਈਆਂ ਨੇ ਉੱਚੇ-ਉੱਚੇ ਕਮੀਜ਼ ਸਵਾਏ ਨੇ। ਕੁੜੀਆਂ ਬੜੀ ਸੋਨੀਆਂ ਲੱਗਦੀਆਂ ਨੇ, ਮੈਂ ਸੋਸ਼ਲ ਮੀਡੀਆ ਤੇ ਵੇਖ ਵੇਖੇਆ ਸੀ ਇੰਨੀ ਸੋਨੇ ਲੱਗਦੇ ਉਸ ਪ੍ਰਿੰਟ ਇੱਕ ਤਾਂ ਸੂਟਾਂ ਦੇ ਪ੍ਰਿੰਟ ਇੰਨੇ ਸੋਨੇ ਲੱਗਦੇ ਵੇ ਸੀ। ਤੇ ਛੋਟੇ-ਛੋਟੇ ਕਮੀਜ਼ ਸੀ। ਮੈਂ ਆਪ ਮੰਨ ਲੇਆ ਮੈਂ ਕਿਆ ਚੱਲ ਮੈਂ ਵੀ ਸਵਾਵਾਂ ਤੁਸੀਂ ਵੀ ਸਵਾਲੋ ਭੈਨਜੀ ਇੱਕ-ਇੱਕ ਸੂਟ ਸਵਾ ਲੈਨੇ ਆ।
ਹਾਂ ਕੋਈ ਨੀ ਜ਼ਰੂਰ ਮੈਂ ਇੱਕ ਲਿਆਈ ਆ ਅੱਜ-ਕੱਲ ਚਿਕਨ ਦਾ ਵੀ ਵਰਕ ਚੱਲੇਆ। ਮੈਂ ਚਿਕਨ ਦਾ ਲਿਆਈ ਆਂ ਇੱਕ ਸੂਟ ਮੈਂ ਕਿਆ ਚੱਲ ਬੋਤ ਟਰੈਂਡ ਐ ਮੈਂ ਲੈ ਆਨੀ ਆਂ। ਮੈਂ ਲੈ ਕੇ ਹੁਨ ਸੀ ਸਟਿਚ ਕੀਤਾ ਤੇ ਓ ਵੀ ਸੋਨਾ ਲੱਗਦਾ ਪੇਆ ਮੈਂ ਸਟਰੇਟ ਸਲਵਾਰ ਅੱਜ-ਕੱਲ੍ਹ ਸਟੇਟ ਸਲਵਾਰਾਂ ਦਾ ਰਿਵਾਜ਼ ਮੈਂ ਸਟਰੇਟ ਸਲਵਾਰ ਈ ਸੀਤੀ ਐ ਓਦੇ ਨਾਲ।
ਅੱਛਾ-ਅੱਛਾ ਚੰਗਾ ਕੀਤਾ ਤੁਸੀਂ ਸੂਟ ਆਪੇ ਸੀਅ ਲੀਂਦੇ ਓ।
ਹਾਂਜੀ ਮੈਂ ਆਪਨੇ ਸੂਟ ਆਪੇ ਈ ਸਟਿਚ ਕਰਨੀ ਆਂ।
ਅੱਛਾ ਸਲਾਈ ਸਿੱਖੀਗੀ ਤੁਸੀਂ ਹੁਨ
ਹਾਂਜੀ-ਹਾਂਜੀ, ਹਾਂਜੀ-ਹਾਂਜੀ।
ਅੱਛਾ ਮੈਨੂੰ ਵੀ
ਤਾਂ ਫੇਰ ਮੈਂ ਅੱਜ ਹਾਂ ਕੋਈ ਨੀ ਸਵਾ ਲਿਓ ਤੁਸੀਂ। ਮੈਂ ਨਾ ਅਜੇ ਆਪਨੇ ਈ ਸੀਨੀ ਪਈ ਆਂ ਮੈਂ ਕਿਆ ਚੱਲ ਹੱਥ ਵੀ ਬੈ ਜੇਗਾ ਥੋੜਾ। 'ਤੇ ਆਪਣੇ ਪਤਾ ਬਾਹਰ ਏਨੀ ਸਲਾਈਆਂ ਇਹ ਕੀ ਕਿਥੋਂ ਦਿੱਤੀਆਂ ਜਾਂਦੀਆਂ ਇੰਨੀ ਜਿੰਨੇ ਏਨੇ ਦਾ ਸੂਟ ਨੀ ਆਂਦਾ ਜਿੰਨੀ
ਹਾਂਜੀ ਬਿਲਕੁੱਲ ਸਈ ਗੱਲ ਕਹਿ ਰੇ ਓ ਤੁਸੀਂ।
'ਤੇ ਫਿਰ ਅਸ ਇਸ ਤੋਂ ਵਧੀਆ ਮੈਂ ਆਪ ਈ ਸੀ ਲੈਂਨੀ ਆ ਆਪਣੇ ਸੂਟ 'ਤੇ।
ਹਾਂਜੀ ਨਈ ਮੈਂ ਨਾ ਤੇ ਕੋਈ ਨੀ ਤੁਸੀਂ ਹਜੇ ਸਿੱਖ ਲੋ। ਪਰ ਮੈਂ ਆਵਾਂਗੀ ਨਾ 'ਤੇ ਇੱਕ ਅੱਧਾ ਸੀ ਦੇ ਨਾ ਮੇਰਾ।
ਹਾਂ ਕੋਈ ਨੀ ਜ਼ਰੂਰ ਸੀ ਦਾਂਗ਼ੀ ਮੈਂ ਕੋਈ ਨੀ।
ਚਲੋ ਚੰਗਾ ਭੈਣ ਜੀ ਸਤਿ ਸ਼੍ਰੀ
ਹਾਂਜੀ ਸਤਿ ਸ਼੍ਰੀ ਅਕਾਲ ਜੀ।